ਹਾਂਜੀ।
ਸਤਿ ਸ੍ਰੀ ਅਕਾਲ। ਵਧੀਆ, ਤੁਸੀਂ ਸੁਣਾਓ?
ਹੋਰ ਵਧੀਆ। ਬਸ ਹੁਣ ਮਹਿੰਗਾਈ- ਮਹਿੰਗਾਈ ਕਿੰਨੀ ਹੋ ਗਈ ਹੈ। ਨਾ
ਹਾਂਜੀ। ਮਹਗਾਈ ਹੋ ਗਈ ਐ।
ਹਾਂਜੀ-ਹਾਂਜੀ, ਰਾਤੀ ਮਿਲ ਜਾਂਦੀਆਂ ਸਬਜ਼ੀਆਂ ਸਸਤੀਆਂ ਸਵੇਰੇ
ਸਵੇਰ ਮਹਿੰਗੀ ਮਿਲਦੀਆਂ ਜੀ, ਬੜੀ
ਨਹੀਂ ਰਾਤੀ ਮਿਲ ਜਾਂਦੀ ਹੈ। ਸਸਤੀ, ਸਵੇਰੇ ਨੀ ਮਿਲਦੀ
ਹਾਂਜੀ- ਹਾਂਜੀ।
ਹਾਂਜੀ। ਹੋਰ ਰੋਟੀ ਰੂਟੀ ਖਾ ਲਈ?
ਵਧੀਆ।
ਰੋਟੀ ਖਾ ਲਈ?
ਖਾ ਲਈਏ।
ਕੀ ਬਣਾਇਆ ਐ?
ਦਾਲ-ਮੱਖਣੀ।
ਅੱਛਾ, ਹੋਰ ਕੁਛ। ਹਾਂਜੀ-ਹਾਂਜੀ।
ਕੀ ਖਾਧਾ ਅੱਜ?
ਆਪਾਂ ਬਣਾਈ ਸੀ, ਦਾਲ ਮਾਂਹ-ਛੋਲਿਆਂ ਦੀ।
ਖਾਲੀ ਏ ਰੋਟੀ?
ਹਾਂਜੀ।
ਹਾਂਜੀ, ਘਰ ਹੀ ਹੈਗੇ ਆ। ਹੋਰ ਕਿੱਥੇ ਜਾਣਾ?
ਹੋਰ।
ਹਾਂਜੀ-ਹਾਂਜੀ।
ਬੱਚੇ ਠੀਕ ਨੇ?
ਹਾਂਜੀ, ਬਸ ਹੁਣ ਮਗਾਈ ਵੱਧ ਗਈ। ਮੰਗਾਈ ਫੀਸਾਂ ਵੀ ਇੰਨੀ ਹੈਗੀਆਂ ਨੇ ਸਕੂਲਾਂ ਦੀ, ਹੁਣ ਕੀ ਕਰੀਏ? ਬੱਚਿਆਂ ਨੂੰ
ਹਾਂਜੀ-ਹਾਂਜੀ। ਬੜੀ ਫੀਸ ਹੋਈ ਦੀ ਹੁਣ ਤੇ
ਹੁਣ ਸਕੂਲ ਦੀ ਫੀਸ, ਕੋਲੇਜ ਦੀ ਫੀਸ
ਹਾਂਜੀ-ਹਾਂਜੀ।
ਜ਼ਿਆਦਾ ਹੀ ਫੀਸਾਂ ਨੇ ਹੈਗੀਆਂ।
ਬੜੀ ਮਹਿੰਗਾਈ ਹੋ ਗਈ ਹੈ। ਪਹਿਲੇ ਨਾਲ ਤੇ ਇੰਨੀ ਜ਼ਿਆਦਾ ਹੋ ਗਈ ਹੈ ਮਹਿੰਗਾਈ।
ਆਹ।
ਸੋਨਾ ਇੰਨਾ ਵਧਿਆ ਗਿਆ, ਕੀ ਲਈਏ ਦੋ ਲੱਖ
ਪੁਰਾਣੇ ਜ਼ਮਾਨੇ ਚ ਪਹਿਲੇ ਚੀਨੀ ਮਿਲ ਜਾਂਦੀ ਸੀ, ਅਠੰਨੀ ਵੀ ਮਿਲ ਜਾਂਦੀ ਸੀ। ਹੁਣ ਮਿਲਦੀ ਨੀਂ ਐ, ਹੁਣ ਰੁਪੇ ਅਠੰਨੀ ਨੂੰ ਰੁਪੇ ਅਠੱਨੀਂ ਨੂੰ ਕੋਈ ਪੁਛਦਾ ਈ ਨੀਂ।
ਹਾਂਜੀ ਹਾਂਜ, ਓ ਸੋਨਾ ਵਖੋ, ਦੋ ਲੱਖ, ਦੋ ਲੱਖ ਰੁਪੈ ਚ ਹੈਗਾ।
ਹਾਂਜੀ ਹਾਂਜੀ, ਹਾਂਜੀ ਹਾਂਜੀ। ਚਾਂਦੀ ਵੀ ਵੱਧ ਗੀ ਏ, ਚਾਂਦੀ ਵੀ ਵੱਧ ਗੀ ਏ ਸੋਨਾ ਵੀ ਵੱਧ ਗਿਆ।
ਹਾਂਜੀ, ਲਾਈ ਹੋਏ ਗੀ ਕੀ ਲਵੇ ਬੰਦਾ
ਹੋਰ ਲਈਏ ਤੇ ਲਈਏ ਕੀ ਹੁਣ।
ਹੋਰ ਗਏ ਨੀਂ ਕਿੱਥੇ ਘੁੰਮਣ-ਸ਼ੁਮਣ
ਗਏ ਸੀ, ਰੋ ਕੇ ਆ ਗੇ।
ਕਿੱਥੇ?
ਪੋਂ ਪੁੰਡ ਸਾਹਿਬ ਗੇ ਸੀ।
ਅੱਛਾ। ਹੋਰ ਕਿੱਦੇ ਨੀਂ ਗੇ?
ਨਾਂ।
ਆਪਾਂ ਵੀ ਗਏ ਈ ਸੀ ਰਿਸ਼ੀਕੇਸ਼ ਹੋਰ ਵਰਿੰਦਾਵਨ ਗੇ ਸੀ।
ਅੱਛਾ, ਫੇਰ ਕਿੰਨੇ ਦਿਨ ਲੱਗੇ।
ਹਫ਼ਤਾ ਤਾਂ ਲਾ ਕੇ ਈ ਆਏ ਆਂ ਕਿਉਂਕਿ ਆਣ ਦਾ ਮਨ ਨੀਂ ਕਰਦਾ ਐ ਵਾਪਸੀ।
ਹਾਂਜੀ ਜਿਦ ਚਲੇ ਜੀ ਆਣ ਦਾ ਮਨ ਈ ਨੀਂ ਕਰਦਾ, ਦਸ-ਪੰਦਰਾਂ ਦਿਨ ਰੁਕੋ ਉੱਥੇ ਈ।
ਹਾਂਜੀ ਘਰ ਈ ਭੁੱਲ ਜਾਂਣੇ ਆਂ।
ਹਾਂਜੀ।
ਪਰ ਐ ਆ ਕੇ ਅਪਣਾ ਘਰ ਤੇ ਅਪਣਾ ਈ ਹੁੰਦਾ ਫਿਰ।
ਹਾਂਜੀ ਹਾਂਜੀ।
ਆ ਕੇ ਤੇ ਅਪਣਾ ਘਰ ਆਪਣਾ ਈ ਹੁੰਦਾ ਐ।
ਹਾਂਜੀ ਹਾਂਜੀ, ਸਕੂਨ ਆਪਣੇ ਘਰ ਚ ਈ ਮਿਲਦਾ।
ਆਪਣਾ ਘਰ ਤੇ ਆਪਣਾ ਈ ਹੁੰਦਾ ਐ।
ਹਾਂਜੀ ਹਾਂਜੀ।
ਹਨਾਂ?
ਹਾਂਜੀ ਹਾਂਜੀ।
ਪਾਰਕ-ਪੂਰਕ ਨੀ ਗੇ?
ਪਾਰਕ, ਆ ਰਿਆ ਪਾਰਕ ਤੋਂ ਉਣ ਘਾਰ।
ਅੱਛਾ, ਪਾਰਕ ਵੀ। ਹਾਂਜੀ, ਹੁਣ ਮੈਂ ਕਾਰ ਲੈਣੀ ਐ, ਲੈਣ ਦੀ ਸੋਚਦਾ ਪਿਆ ਵਾਂ ਕੇ ਲੀ ਲਵਾਂ।
ਕੇੜੀ ਸਕੋਰਪੀਓ ਲੱਲੋ, ਕਲਾਸੀ ਓਈ ਹੈਗੀ ਏ ਸਭ ਤੋਂ ਬੈਸਟ।
ਹੈਨਾਂ, ਮੈਂ ਵੀ ਓਈ ਸੋਚ ਰਿਆ ਸੀ। ਬਦੜਦਾ ਤੇ ਬਦਟ ਦਾ ਤੇ ਚੱਲ ਕੁਛ ਨੀਂ ਹੁੰਦਾ, ਪਰ ਕਾਰ ਵਧੀਆ ਹੋਣੀ ਚਾਈਦੀ ਐਨਾਂ।
ਹਾਂਜੀ, ਓਈ ਹੈਗੀ ਏ ਵਧੀਆ।
ਹਾਂਜੀ ਹਾਂਜੀ।
ਹਾਂਜੀ।
ਤੁਸੀਂ ਵੀ ਲੋਗੇ ਕਾਰ ਕੱਠੇ ਈ ਲੱਲਾਂਗੇ ਦੋਨੋਂ ਫਿਰ।
ਮੈਂ ਤੇ ਹੁਣੇ ਕਢਵਾਈ ਐ ਕਾਰ ਇੱਕ ਥਾਰ ਰੋਕਸ
ਅੱਛਾ, ਅੱਛਾ। ਮੌਸਮ ਕੇਵੇਂ ਜਿਆ ਉੱਧਰ ਦਾ
ਹਾਂਜੀ?
ਮੌਸਮ ਕੈਵੇਂ ਜਿਆ ਉੱਧਰ ਦਾ ਤੁਆਡੇ ਇੱਧਰ ਦਾ।
ਮੌਸਮ ਵਧੀਆ ਹੈਗਾ, ਬਾਰਿਸ਼ ਆ ਰੀ ਹੁਣ।
ਅੱਛਾ ਸਾਡੇ ਇੱਧਰ ਵੀ ਮਤਲਬ ਠੀਕ ਠੀਕ ਹੈਗਾ ਵ ਠੀਕ ਠੀਕ ਠੀਕ ਮੌਸਮ ਹੈਗਾ ਸਾਡੇ ਇੱਧਰ ਦਾ ਵੀ
ਹਾਂਜੀ ਹਾਂਜੀ
ਜੀ ਜੀ ਦੋ ਮਿੰਟ ਹੈਲੋ ੋ ਹੈਲੋ।
ਅਤਨ ਜੀ ਬੋਲੋਂ।
ਹਾਂਜੀ, ਰੋਟੀ ਰੂਟੀ ਖਾ ਲਈ ਹੁਨ?
ਖਾ ਲਈ ਏ
ਹਾਂਜੀ, ਮਹਿੰਗਾਈ ਹੀ ਕਿੰਨੀ ਹੋ ਗਈ ਐ। ਮਤਲਬ ਪਾਪਾ ਕਹਿੰਦੇ ਬੰਦੇ ਕੋਲ ਜਾ ਸਕਦੇ ਆ। ਆਪਾਂ ਇਹ ਤਾਂ ਲੈ ਸਕਨੇ ਆ, ਸਬਜ਼ੀ ਹੋਰ ਹੋਰ ਕੋਈ ਗ਼ਰੀਬ ਬੰਦਾ ਨੀ ਲੈ ਸਕਦਾ ਸਬਜ਼ੀ।
ਹਾਂਜੀ ਹਾਂਜੀ।
ਹਾਂਜੀ ਆਪਾਂ ਲੈ ਸਕਦੇ ਹਾਂ ਕੋਈ ਨੀ ਲੈ ਸਕਦਾ ਪੰਦਰਾਂ ਮਹੀਟੇ ਦੇ
ਫਾਸਟ ਫੂਡ ਖਾਂਦੇ ਔ
ਨਾ ਫਾਸਟ ਫੂਡ ਹਲੇ ਤੇ ਨੀ ਖਾਂਦਾ ਮੈਂ, ਮਤਲਬ ਵਧੀਆ ਨੀ ਲੱਗਦਾ।
ਹਾਂਜੀ ਨਾਲ ਖਾਇਆ ਕਰੋ, ਘਰ ਦਾ ਖਾਓ ਫਾਸਟ ਫੂਡ ਬੜਾ ਗੰਦਾ ਹੁੰਦਾ ਜੇ।
ਨੀਰਾ ਮੈਦਾ ਹੈਗਾ ਵੇ ਫਾਸਟ ਫੂਡ ਕੀ ਕਰਨਾ ਖਾਕੇ।
ਹਾਂਜੀ ਹਾਂਜੀ।
ਹਾਂਜੀ ਨੀਰਾ ਮੈਂਦਾ ਖਾ ਕੇ ਕੀ ਕਰਨੇ, ਮਰਨਾ ਥੋੜ੍ਹੀ ਹੈਗਾ, ਸਾਡੇ ਕਨੀ ਤਾਂ ਇੱਕ ਮੁੰਡਾ ਹੈਗਾ ਸੀ, ਉਹਨੇ ਫਾਸਟ ਫੂਡ ਖਾਧਾ, ਉਹਦੇ ਢਿੱਡ ਚ ਮੈਦਾ ਜੰਮ ਗਿਆ। ਤੇ ਉਹ ਵਿਚਾਰਾ ਮਾਰ ਈ ਗਿਆ।
ਹਾਂਜੀ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ, ਘਰ ਬਣਾ ਕੇ ਖਾਓ ਰਾਮ ਨਾਲ ਹੋਮਮੇਡ
ਫਾਸਟ ਫੂਡ ਤੇ ਆਪਾਂ ਖਾਂਦੇ ਹੀ ਨੀ ਹੈ, ਮੈਂ ਆਪਣੇ ਬੱਚਿਆਂ ਨੂੰ ਵੀ ਮਨਾ ਕਰਨਾ, ਉਹਨਾਂ ਨੂੰ ਉਹ ਵੀ ਨੀ ਖਾਂਦੇ ਹੈ। ਉਹ ਪੂਰਾ ਮਣਾ ਹੀ ਕਰਨਾ ਮੈਂ ਤੇ, ਇਹਦੇ ਵਿੱਚ ਕ ਸਾਈ ਰ